ਸਤਿ ਸ੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਹੋਰ ਸੁਣਾਓ ਵਧੀਆ ਵਧੀਆ ਹੋਰ ਫਿਰ ਤੁਸੀਂ ਸੁਣਾਓ
ਵਧੀਆ ਜੀ ਵਧੀਆ ਮੈਂ ਕਿਹਾ ਠੀਕ ਆ ਤੁਸੀਂ ਸੁਣਾਓ ਪਰਿਵਾਰ ਸਭ ਕਿੱਦਾਂ ਨੇ
ਵਧੀਆ ਵਧੀਆ ਪਰਿਵਾਰ ਤੁਹਾਡੇ ਪਰਿਵਾਰ ਸਾਰਾ ਵਧੀਆ
ਤੁਸੀਂ ਹੁਣੇ ਲੰਘ ਕੇ ਗਏ ਹੋ ਸਾਡੇ ਕੋਲੋਂ
ਹਾਂਜੀ ਹਾਂਜੀ ਤੁਹਾਡੇ ਆ ਬਾਹਰੋਂ ਜੀ ਲਾਂਘ ਕੇ ਗਿਆ ਸੀ
ਕੀ ਗੱਲ ਆਏ ਨੀ ਕਰ ਵੱਲ
ਬਸ ਫੈਮਲੀ ਨਾਲ ਸੀ ਸ਼ ਹੋਰ ਤੇ ਨਾ ਆਵਾਂਗੇ
ਭਾਜੀ ਫੈਮਲੀ ਨਾਲ ਆਉਦੇ ਤੇ ਤੁਸੀਂ ਸਾਡੇ ਵੱਲ ਆਉਂਦੇ ਯਾਰ ਦੋਸਤ ਵੇਖੇ ਸੀ ਮੈਨੂੰ ਤੁਹਾਡੇ ਸ਼ਾਇਦ
ਹਾਂਜੀ ਕੋ ਯਾਰ ਤੁਸੀ ਫੈਮਲੀ ਵਖਣੀ ਨਾ
ਅੱਛਾ ਜੀ ਇਨੀ ਯਾਰੀ ਦੋਸਤ ਕੁੜੀ ਪਾਈ ਤੁਸੀਂ ਤੇ ਸੈਟਰ ਨਾਲ ਹੈ ਹੀ ਨੀ ਤੁਹਾਡੀ
ਕਿਉਂ ਨੀ ਯਾਰ ਤਦਾ ਮੈਂ ਵੀ ਇਏਡੀ ਗੂੜੀ ਯਾਰ ਦੋਸਤੀ ਤ ਤੁਹਾਨੂੰ ਯਾਦ ਕਰੀਦਾ
ਅੱਛਾ ਅੱਛਾ ਚਲੋ ਕੋਈ ਨੀ ਫੇਿਰ ਆ ਜਾਂਦੇ ਸਾਡੇ ਵੱਲ ਵੀ ਨੇੜੇ ਤੇ ਸੀ ਬਾਹਰੋਂ ਸਨੌਕਰ ਖੇਡਣ ਗਏ ਉਹ
ਬਸ ਥੋੜਾ ਲੇਟ ਹੁੰਦਾ ਵੈਸੇ ਨਾ ਤਾਂ ਕਰਕੇ ਫ ਤਾਂ ਕਿਸੇ ਹੋਰ ਦਿਨ ਆਵਾਂਗੇ ਫੋਨ ਕਰਕੇ ਆਵਾਂਗੇ ਕਿਸੇ ਦਿਨ
ਕੋਈ ਗੱਲ ਨਹੀਂੀ ਤੁਸੀਂ ਐਵੇਂ ਆਏਦੇ ਆਪਾਂ ਕਿਹੜਾ ਪਰੇਸ਼ਾਨ ਹੋਣਾ ਹੀ ਸਗੋ
ਉਹ ਤੇ ਕੋਈ ਗੱਲ ਨੀ ਪ ਸਾਨੂੰ ਤੁਸੀਂ ਖੁਸ਼ ਹੁੰਦੇ ਹੋਏ ਕਡੇ ਘਰ ਆਏ
ਹਾਂਜੀ ਹਾਂਜੀ ਤਾਂਹੀ ਤੇ ਕਹਿ ਰਿਹਾ
ਹਾਂਜੀ।
ਤੇ ਹੁਣ ਕਦੋਂ ਚੱਕਰ ਹੈਗਾਣੇ
ਹੁਣ ਤੇ ਮੈਂ ਸੋਚ ਰਿਹਾ ਸੀ ਕਿ ਸਾਰੇ ਯਾਰ ਦੋਸਤ ਚੱਲੇ ਆਂ ਤੁਸੀਂ ਵੀ ਚੱਲੋ ਸਾਡੇ ਨਾਲ ਮਸੂਰੀ
ਕਦੋਂ ਜਾਣਾ ਨੇ?
ਅਸੀਂ ਅਗਲੇ ਹਫ਼ਤੇ ਜਾਣਾ ਵੇ।
ਮਤਲਬ ਛੁੱਟੀ ਵਾਲੇ ਦਿਨ ਹੈਗਾ ਆ, ਯਾਂ ਵਰਕਿੰਗ ਡੇ ਚੱਲੇਓ।
ਵਰਕਿੰਗ ਡੈ ਈ ਸੋ ਸਮਝਦਾ ਸੀ ਇੱਕ ਦੋ ਦਿਨ ਲਾ ਕੇ ਆਣੇ ਨੇ।
ਅੱਛਾ।
ਹਾਂਜੀ।
ਫਿਰ ਤੇ ਐਂ ਚੱਲੋ ਤੁਸੀਂ ਚੱਲਣ ਨੇ ਦੋ ਦਿਨ ਲਾਣੇ ਨੇ ਜਾਂ ਵੀਰਵਾਰ ਸ਼ਾਮ ਨੂੰ ਚੱਲੋ ਤੇ ਰਾਤੀ ਉੱਥੇ ਸੁ਼ਕਰ ਸ਼ਨੀ ਰੋਕਕੇ ਐਤਵਾਰ ਵਾਪਸੀ ਆ ਜਾਗੇਂ।
ਹਾਂਜੀ ਕੋਈ ਨੀ ਔਦੋਂ ਚੱਲ ਜਾਗੇਂ ਫੇਰ
ਐਤਵਾਰ ਬੰਦਾ ਆਰਾਮ ਕਰ ਲੈਂਦਾ ਨਾ ਘਰ ਤੋਂ ਨੀ ਪਤਾ ਥਕਾਵਟ ਹੋ ਜਾਏਗੀ ਉੱਥੇ
ਹਾਂਜੀ ਹਾਂਜੀ ਸਹੀ ਗੱਲ ਐ ਉਦੋਂ ਚਲਾਂਗੇ।
ਹਾਂਜੀ ਹਾਂਜੀ ਕੋਈ ਨੀਂ। ਬਣਾਓ ਸਲਾਹ ਤੁਸੀਂ ਕਰਨੇ ਆ। ਫਾਈਨਲ ਫਿਰ
ਹਾਂਜੀ। ਕੱਲ ਫੇਰ ਚੱਲਾਂਗੇ ਨਾ ਕਿਤੇ ਹਾਂ ਕੱਲ ਜਾਣਾ ਅਸੀਂ ਵੀਰਾ ਵੀਰਾ ਤੇ ਤੁਸੀਂ ਵੀ ਚੱਲਣਾ ਫਿਰ ਪਲੈਨਿੰਗ ਪਲੂਨਿੰਗ ਵੀ ਕਰ ਲਾਂਗੇ ਯਾਂਰਾਂ ਨਾਲ
ਅੱਛਾ ਅੱਛਾ ਤੇ ਉਹ ਭਾਜੀ ਪਾਰਟੀ ਦੇ ਰੇ ਨੇ।
ਹਾਂਜੀ, ਉਹ ਪਾਰਟੀ ਦੇ ਰਹੇ ਨੇ ਉਹ ਹਾਂਜੀ ਹਾਂਜੀ।
ਉਹਨਾਂ ਨੇ ਦੱਸਿਆ ਤੇ ਹੈ ਨ੍ਹੀਂ ਭਾਜੀ ਕੋਈ ਪਾਰਟੀ ਪੁਰਟੀ ਦਾ।
ਉਹਨਾਂ ਨੇ ਕਿਹਾ ਸੀ ਕਿਸੇ ਨੂੰ ਦਸੀਂ ਨਾਂ ਮੈਂ ਕਿਹਾ ਜਿਆਦਾ ਆਪਨਾ ਬੰਦੇ ਹੈਗੇ ਨੇ।
ਤੇ ਬਿਨਾਂ ਦੱਸੇ ਕਿੱਥੇ ਪਾਰਟੀ ਹੁੰਦੀ ਐ ਭਾਜੀ। ਦੱਸਣਗੇ ਤਾਂ ਹੀ ਤਾਂ ਪਤਾ ਲੱਗਿਆ ਪਾਰਟੀ ਚੱਲੀ ਉਹ ਹੋਣ ਲੱਗੀ ਐ।
ਮੈਂ ਕਿਹਾ ਚਲੋ ਭਾਜੀ ਨੂੰ ਦੱਸਦੀਏ ਵੀ ਨ ਚਲਣ ਸਾ ਉਹ ਮਨਾ ਕੀਤਾ ਸੀ ਕਿਸੇ ਨੇ ਦੱਸੀ ਨਾ ਹਾਂਜੀ ਮੈਂ ਕਿਹਾ ਆਪਣੇ ਪਿਆਰ ਹੈਗਾ ਸਾਡੇ ਨਾਲ ਤੇ ਇਨ੍ਹਾਂ ਨੂੰ ਲੈਕੇ ਜਾਣਾ ਐ। ਮੈਸੇ
ਤੇ ਕਿੰਨੇ ਵਜੇ ਜਾਣਾ ਨੇ
ਅਸੀਂ ਕੱਲ ਚਲ ਜਾਣਾ ਵੇ ਨੌਂ ਵਜੇ ਕੋਲੋਂ ਰਾਤੀ ਡਿਨਰ ਉੱਥੇ ਈ ਕਰਾਂਗੇ, ਗਾਂ ਵੇਲੇ ਅੱਗੋਂ ਐਚੂ ਵੀ ਚਲਜਾਂਗੇਂ। ਹਾਂਜੀ
ਤੇ ਮੈਂ ਕਹਿਨਾ ਆਪਣਾ ਟਾਈਮ ਨਾਲ ਚੱਲਣੇ ਥੋੜ੍ਹਾ ਬੰਦਾ ਉਥੇ ਬੈਹੰਦਾ ਗੱਲਾਂ ਗੁੱਲਾਂ ਕਰਦੇ ਨੇ ਆ
ਹਾਂਜੀ ਪੂਰੀ ਰਾਤ ਹੀ ਸਰਦੀ ਦੀ ਹੈ ਅੱਗੇ ਉਹਨਾ ਦਾ ਫਾਰਮ ਹਾਊਸ ਵੀ ਹੈਗਾ ਨਾ ਤੇ ਉੱਥੇ ਵੀ ਚਲੇ ਜਾਗੇ ਉੱਥੇ ਪਾਗੇ
ਅੱਛਾ
ਦ ਜਿਨਾਂ ਨੇਠੀਕ ਹੋੋਲਿਆ
ਚਲੋ ਉਹ ਤੇ ਕੋਈ ਗੱਲ ਨਹੀਂ ਭਾਜੀ ਕੋਈ ਦਿੱਕਤ ਦੀ ਗੱਲ ਨਹੀਂ ਹੈ ਤਾਂ ਫਿਰ ਵੀ ਤੁਹਾਨੂੰ ਪਤਾ ਨਾ ਫੈਮਿਲੀ ਨਾਲ ਹੁੰਦੀ ਹੈ
ਸਹੀ ਗੱਲ ਐ ਸਹੀ ਗੱਲ ਹਾਂਜੀ ਹਾਂਜੀ
ਮੈਂ ਤਾਂ ਕਰ ਕਹਿ ਰਿਹਾ ਫੈਮਿਲੀ ਵਾਲਿਆਂ ਨੇ ਕਹਿਣਾ ਜਲਦੀ ਚਲੋ ਨਾਲੇ ਕੱਲ ਵੀ ਭਾਜੀ ਵਰਕਿੰਗ ਡੇ ਹੈਗਾ ਤੁਹਾਡੇ ਸਾਹਮਣੇ
ਉਹ ਨਹੀਂ ਮਹਾਰਾਜ ਫਿਰ ਟਾਈਮ ਨਾਲ ਸੌਣਾ ਹੁੰਦਾ ਨਾ ਤੁਹਾਨੂੰ ਪਤਾ ਹੀ ਐ ਹੁਨ, ਕੱਲ ਵੀ ਲੇਟ ਟ ਹੋ ਗਏ ਸੀ ਰਾਤੀ ਆਪਾਂ ਬਾਰਾਂ ਵੱਜ ਗਏ ਸੀ ਸੌਂਦੇ-ਸੋਂਦੇ ਸਾਢੇ ਬਾਰਾਂ ਤੇ ਫਿਰ ਸਵੇਰੇ ਅੱਖ ਖੁੱਲ੍ਹੀ ਬੜੀ ਔਖੀ ਕੰਮ ਤੇ ਵੀ ਜਾਣਾ ਤੁਹਾਨੂੰ ਪਤਾ
ਹਾਂਜੀ-ਹਾਂਜੀ ਕੋਈ ਨੀ ਵੇਖ ਲਾਂਗੇ ਜਲਦੀ ਚੱਲ ਲਾਂਗੇ ਹੋਰ ਹੋਰ ਸੁਣਾਓ ਤੇ ਗਏ ਦੇ ਪਿੱਛੇ ਸ਼ੈਦ ਲੇਹ-ਲਦਾਖ ਹਾਂਜੀ ਹੈਲੋ ਹੈਲੋ ਹ ਹੈਲੋ ਹੈਲੋ ਹੈਲੋ